ਹੈਲੋ ਜੀ, ਕੀ ਹਾਲ-ਚਾਲ
ਵਦੀਆ-ਵਦੀਆ ਜੀ ਤੁਸੀਂ ਸੁਨਾਓ
ਮੈਂ ਵੀ ਵਦੀਆ। ਕੀ ਕਰ ਰਏ ਸੀ ਤੁਸੀਂ।
ਮੈਂ ਤਾਂ ਜੀ ਬਸ ਬੈਠੀ ਹੋਈ ਸੀ, ਬਸ ਹੁਨ ਥੋੜ੍ਹੀ ਦੇਰ ਚ ਫਿਰ ਸ਼ਾਮ ਦੇ ਕੰਮ ਸ਼ੁਰੂ ਹੋ ਜਾਨਗੇ।
ਸਈ ਗੱਲ ਐ ਮੈਂ ਵੀ ਬੈਠੀ ਸੀ ਪਰ ਬੱਚਿਆਂ ਦੀਆਂ ਨਾ ਬੈਗ ਸੈਟ ਕਰ ਰਈ ਸੀ। ਤੇ ਸੋਚੇਆ ਤੁਆਡੇ ਕੋਲੋ ਪੁੱਛ ਲਏ ਕਿ ਕੋਈ ਹੈ ਓ ਟਿਊਸ਼ਨ ਬੱਚਿਆਂ ਵਾਸਤੇ
ਅੱਛਾ ਜੀ ਟਿਊਸ਼ਨ ਲਗਾਨੀ ਐ।
ਹਾਂਜੀ ਜੀ ਕਿਓਂਕਿ ਅੱਜ-ਕੱਲ ਥੋੜ੍ਹੀ ਪੜ੍ਹਾਈ ਹਾਰਡ ਹੋ ਗਈ ਐ ਨਾ। ਤੇ ਓਨਾਂ ਨੂੰ ਥੋੜਾ ਚਾਈਦਾ ਐ ਕਿ ਕੋਈ ਪੜਾ ਦੇ
ਹਾਂਜੀ ਬਿਲਕੁਲ ਟਿਊਸ਼ਨਸ ਤਾਂ ਓਥੇ ਵੈਸੇ ਤਾਂ ਅੱਜ-ਕੱਲ ਜੇ ਦੇਖੋ ਟਿਊਸ਼ਨ ਓਥੇ ਲੱਗਦੀਆਂ ਜਿੱਥੇ ਸਕੂਲ ਦੇ ਟੀਚਰਸ ਕੋੋਲੇ
ਸਈ ਗੱਲ ਕਈ, ਤੇ ਬਟ ਓ ਥੋੜੀ ਦੂਰ ਰੈਂਦੀ ਨਾ ਤੇ ਮੈਂ ਮੈਨੂੰ ਪਤਾ ਸੀ ਤੁਆਡੇ ਬੱਚੇ ਜਾਂਦੇ ਸਕੂਲ ਟਿਊਸ਼ਨ ਜਾਂਦੇ ਹਨ ਤੇ ਤੁਹਾਨੂੰ ਪਤਾ ਹੋਗਾ ਕਿੱਥੇ ਟਿਊਸ਼ਨ ਟੀਚਰਜ਼ ਮਿਲ ਜਾਨੀ ਜਾ ਤੁਸੀਂ ਵੀ ਪੜਾਂਦੇ ਓ, ਤੁਸੀਂ ਵੀ ਪੜਾਂਦੇ ਓ ਨਾ।
ਨਈ ਜੀ ਨਈ ਮੈਂ ਤਾਂ ਨਈ ਪੜਾਂਦੀ। ਪਰ ਐਵੇਂ ਕਿ ਤੁਸੀਂ ਕੋਸ਼ਿਸ਼ ਕਰੋ ਕਿ ਕੋਈ ਨੇੜੇ ਟਿਊਸ਼ਨ ਲੱਭ ਕੇ ਨਾ ਆਪਨੇ ਓਥੇ ਸਕੂਲ ਵਾਲੇ ਟੀਚਰ ਕੋਲ ਈ ਲਾਓ। ਉਹਦਾ ਫਾਇਦਾ ਇਹ ਹੁੰਦਾ ਕਿ ਉਹ ਸਿਲੇਬਸ ਟਾਈਮ ਟੂ ਟਾਈਮ ਕੰਪਲੀਟ ਕਰਾ ਦਿੰਦੀਏ ਬੱਚਿਆਂ ਨੂੰ
ਅੱਛਾ ਜੀ ਮੈਂ ਮੇਰੇ ਬੱਚੇ ਤਾਂ ਹੀ ਛੋਟੇ ਹੈਗੇ ਬਟ ਚਲੋ ਤੁਸੀਂ ਕਹਿੰਦੇ ਹੋ ਤਾਂ ਮੈਂ ਪਤਾ ਕਰਨੀ ਆ ਤੁਹਾਨੂੰ ਕਿਸੇ ਟੀਚਰ ਦਾ ਨੰਬਰ ਪਤਾ
ਹਾਂਜੀ ਹਾਂਜੀ ਮੈਂ ਤੁਹਾਨੂੰ ਕੋਈ ਨੀ ਦੇ ਦੂਗੀ ਨੰਬਰ ਟੀਚਰ ਦਾ ਕਿਸੇ ਦਾ ਤੇ ਤੁਸੀਂ ਪਤਾ ਕਰੀਓ ਹਾਂਜੀ ਹਾਂਜੀ ਟਿਊਸ਼ਨ ਕਿੰਨਨੀ ਕਿਹੜੀ ਕਿਹੜੀ ਕਲਾਸ ਚ ਪੜ੍ਹਦੇ
ਇਹ ਇੱਕ ਤੋਂ ਪੰਜਵੀਂ ਵਿੱਚ ਹੈ ਔਰ ਇੱਕ ਅੱਠਵੀਂ ਵਿੱਚ ਹੈ ਤੇ ਦੋਨਾਂ ਬੱਚਿਆਂ ਵਾਸਤੇ ਨਾ ਅਹ ਟਿਊਸ਼ਨ ਲਾਉਣਾ ਕਿਉਂਕਿ ਉਹ ਖੁਦ ਤੋਂ ਮੈਂ ਪੜ੍ਹਵਾਂ ਨਾ ਤੇ ਟਿਕ ਕੇ ਨਹੀਂ ਪੜਦੇ ਇੱਕ ਘੰਟਾ ਹੀ ਮਸਾ ਪੜਦੇ ਫਿਰ ਟੀ ਵੀੀ ਵਾਸਤੇ ਭੱਜ ਜਾਂਦੇ ਜਾਂ ਕੋਈ ਦਾਦੂ ਆ ਜਾਏ ਤਾਂ ਉੱਥੇ ਚਲੇ ਜਾਂਦੇ ਨੇ ਯ ਫੇਿਰ ਪਾਪਾ ਆ ਜਾਏ ਤੇੂੰ ਪੜ੍ਹਾਾਈ ਛੱਡ ਦਿੰਦੇ ਨੇ ਦਸ ਬਾਣੇ ਆਉਂਦੇ ਨੇ ਬਾਹਰ ਜਾ ਕੇ ਖੇਲਣੇ ਲੱਗ ਜਾਂਦੇ ਨੇ ਕਿ ਬਈ ਮੰਮਾ ਇਹ ਕਰਨਾ ਮੰਮਾ ਓਹ ਪੜਨਾ ਏ ਘਟ ਤੋਂ ਘਟ ਅਗਰ ਕਿੱਥੇ ਟਿਊਸ਼ਨ ਜਾਏਂਗੇ ਦੋ ਘੰਟੇ ਪੜ੍ਹ ਕੇ
ਦੋ ਘੰਟੇ ਬੈਠੇ ਤਾਂ ਰਹਿਣਗੇ ਨਾ ਉੱਥੇ ਹਨਾ ਬੰਨ ਕੇ ਹਾਂ
ਸ਼ਾਂਤੀ ਰਹੇਗੀ ਕਿ ਬਈ ਉਹਨਾਂ ਨੇ ਕੁੱਛ ਪੜ੍ਹਿਆ ਹੈ ਕਿ ਨਹੀਂ ਨਹੀਂ ਤੂੰ ਹੁੰਦਾ ਆਉਂਦੇ ਬੈਗ ਪਟਕਦੇ ਟੀ ਵੀ ਆਖੇ ਬਹਿ ਜਾਂਦੇ ਨੇ ਰੋਟੀ ਟੀ ਵੀ ਅੱਗੇ ਜਦ ਤੱਕ ਬੰਦੇ ਨੂੰ ਬਾਥਰੂਮ ਨਾ ਆਏ ਉੱਠ ਤੇ ਵੀ ਨੀ ਕਿ ਬਾਚਣ ਵਾਸਤੇ ਚਲੀ ਜਾਈਏ ਜਨਾਂ ਦਾ ਬੱਸ ਚਲੇ ਮਾਾਮਾ ਨੂੰ ਵੀ ਵੇਖਦੇ ਕਿ ਮਾਮਾ ਤੁਸੀਂ ਅਂ ਸਾਢੇ ਪਾਸੋਂ ਬਾਥਰੂਮ ਹੋਇਆਓ ਅਸੀਂ ਸਿਰਫ਼ ਖਾਣ ਵਾਸਤੇ ਸਾਨੂੰ ਖਾਣ ਪੀਣ ਵਾਸਤੇ ਦੇ ਦਿਓ ਇਹ ਦੇ ਦਿਓ ਉਹ ਦੇ ਦਿਓ ਫਰੈਂਚ ਫਰਾਈ ਬਣਾ ਦਿਓ ਉਹ ਮਨਚੂਰੀਅਨ ਬਣਾ ਦਿਓ ਬਸ ਪੜ੍ਹਨਾ ਨੀ ਹੈ ਸਨੂੰ ਪੜ੍ਹਨ ਵਾਸਤੇ ਨਾ ਕੇਓ ਸਾਰਾ ਕੰਮ ਕਰਾ ਲੋੋ ਜੇ ਬਾਹਰ ਕੁਛ ਲੈਣ ਜਾਏਂਗੇ ਤੇ ਆਪਣੀ ਚੀਜ਼ ਪਹਿਲੇ ਉਠਾ ਕੇ ਲੈਗੇ ਫੇਿਰ ਕਹਿੰਗੇ ਮੰਮੀ ਸਾਨੂੰ ਪਸੰਦ ਆ ਗਿਆ ਸਾਨੂੰ ਇਹ ਚਾਹੀਦਾ ਸੀ ਸਾਨੂੰ ਫਰੂਟੀ ਪੀਣੀ ਹੈ ਤੇ ਫੇਿਰ ਮੈਨੂੰ ਬੜਾ ਔਖਾ ਹੋ ਜਾਂਦਾ ਇਹਨਾਂ ਕੁਛ ਨਾ ਸਮਾਨ ਮੰਗਾ ਸਕਣੀ ਹੈ ਨਾ ਇਹਨਾਂ ਨੂੰ ਪੜ੍ਹਾ ਪਾਉਂਦੀ ਹਾਂ ਤੇ ਇਹਨਾਂ ਦੇ ਰਿਜ਼ਲਟ ਵੀ ਅੱਛੇ ਨੀ ਆਉਂਦੇ ਤੇ ਫਰ ਇਹਨਾਂ ਦੇ ਪਾਪਾ ਜੀ ਵੀ ਮੈਨੂੰ ਬੜਾ ਹੀ ਗੁੱਸਾ ਕਰਦੇ ਨੇ
ਨਹੀਂ ਸਹੀ ਗੱਲ ਹਾਂ ਫੇਿਰ ਟਿਊਸ਼ਨ ਹੀ ਸਹੀ ਹੈ ਫੇਰ ਜ ਬੱਚੇ ਘਰ ਨੀ ਨਾ
ਆਇਆ ਸੀ ਕਿ ਉਹ ਤੁਹਾਡੇ ਬੱਚਿਆਂ ਦਾ ਨਾਂ ਲੈ ਰਿਹਾ ਸੀ ਕਾਕਾ ਤੇ ਮੈਨੂੰ ਯਾਦ ਆਇਆ ਕਿ ਤੁਹਾਡੇ ਨਾਲ ਗੱਲ ਕਰ ਲਾ ਕੀ ਪਤਾ ਤੁਹਾਨੂੰ ਕੋਈ ਪਤਾ ਹੋ
ਹਾਂ ਹਾਂ ਹਾਂ ਕੋਈ ਨੀ ਮੈਂ ਨਾ ਦੱਸੂੰਗੀ ਤੁਹਾਨੂੰ
ਚਲੋ ਵਧੀਆ ਤੇ ਤੁਸੀਂ ਕੀ ਕਰ ਰਹੇ ਸੀ ਅੱਜ ਸ਼ਾਮੀ ਕੀ ਬਣਾਇਆ
ਮੈਂ ਤਾਂ ਹਾਲੇ ਸ਼ਾਮ ਦਾ ਜੀ ਸੋਚਿਆ ਹੀ ਨਹੀਂੀ ਹਾਲੇ ਹੱਲ ਤਾਂ ਬੈਠੇ ਹੋਏ ਦੋ ਮਿੰਟ ਬਸ ਥੋੜ੍ਹੀ ਦੇਰ ਫੇਿਰ ਮੈਂ ਉੱਠੋਂਗੀ ਸ਼ਾਮ ਦਾ ਚਾਹ ਪਾਣੀ ਫਿਰ ਰੋਟੀ ਫਿਰ ਬਸ ਸਾਰਾ ਕੁੱਛ ਸ਼ੁਰੂ ਹੋਜੂਗਾ ਫੇਰ ਕੰਮ ਰਾਤ ਤੱਕ ਚੱਲਦਾ ਰਹੇਗਾ ਫੇਰ
ਸਹੀ ਗੱਲ ਏ ਸਾਡਾ ਵੀ ਨਾ ਬੱਚਿਆਂ ਨਾਲ ਨਾ ਫਿਰ ਬੱਚਿਆਂ ਨੂੰ ਪੜ੍ਹਾਉਣ ਦਾ ਟਾਈਮ ਵੀ ਨੀ ਲੱਭਦਾ ਫ ਸੋਚੂ ਐ ਚਾਹ ਬਣਾਈਏ ਤਾਂ ਉਹ ਦੇਖਦੇ ਮੰਮਾ ਰਸੋਈ ਵਿੱਚੇਚ ਹੈ ਤੇ ਬਸ ਫਟਾਫਟ ਆਪਣੀ ਕਿਤਾਬੇ ਛੱਡੀ ਤੇ ਆਪਣਾ ਟੀ ਟੀ ਵੀ ਲਾ
ਤੇ ਨਾ ਬੱ ਬੱਚੇ ਪੜ੍ਹ ਨੀ ਪਾਦੇ ਇਨਾ ਜਿੰਨਾ ਟਿਊਸ਼ਨ ਤੇ ਪੜ੍ਹ ਲੈਂਦੇ ਆ ਨਾ ਬੈਠ ਕੇ ਘਰ ਕਈਆਂ ਨੂੰ ਏਦਾਂ ਹੁੰਦਾ ਬੱਚਿਆਂ ਨੂੰ ਕਿ ਕੋਈ ਕੋਈ ਗੱਲ ਨੀ ਮੰਮੀ-ਮੰਮੀ ਨੇ ਕਿਹੜਾ ਕੁਛ ਕਹਿਣਾ।
ਹੋਰ ਇਹ ਵੀ ਹੁੰਦਾ ਨਾ ਕਿ ਅੱਜ-ਕਲ ਪੂਰਾ ਘਰ ਵਾਈਫਾਈ ਤੋਂ ਚੱਲਦਾ ਨਾ ਤੇ ਨੈਟ ਸਿਸਟਮ ਵੀ ਨੀ ਬੰਦ ਕਰ ਸਕਦਾ ਨਹੀਂ ਤਾਂ ਹੁੰਦਾ ਕਿ ਮੋਬਾਇਲ ਚ ਪਾ ਦਿਏ ਟੀ ਵੀ ਅ ਡ ਵਾਲੀ ਹੁੰਦੀ ਸੀ ਪਹਿਲੇ ਤੋਂ ਉਹ ਡਿਸਕ ਮ ਅਹ ਲਾ ਦਿੰਦੇ ਸੀ।
ਹਾਂਜੀ-ਹਾਂਜੀ-ਹਾਂਜੀ,
ਤੇ ਅੱਜ-ਕੱਲ ਯੂ ਵਾਈਫਾਈ ਵਾਲਾ ਪੂਰਾ ਘਰ ਹੋ ਗਿਆ ਨਾ ਤੇ ਅਗਰ ਬੰਦ ਕਰੋ ਸਾਡਾ ਫੋਨ ਈ ਡੱਬਾ ਹੋ ਜਾਂਦਾ ਐ। ਏਸ ਕਰਕੇ ਉਹ ਫਾਇਦਾ ਉਠਾਂਦੇ ਨੇ। ਕਿ ਸ ਟੀਵੀ ਤੇ ਕੁਛ ਵੀ ਆ ਜਾਂਦਾ ਨਾ ਕੁਛ ਵੀ ਰੀਲਾਂ ਦੇਖਦੇ ਰਏਂਗੇ। ਜੋ ਓਨਾ ਦੇ ਬ ਉਸ ਅ ਮਤਲਬ ਉਮਰ ਦਾ ਨਾਂ ਉਹ ਵੀ ਦੇਖ ਲੈਂਦੇ। ਇਸ ਕਰਕੇ ਉਨ੍ਹਾਂ ਨੂੰ ਡਾਟੋ ਉਨਾ ਨੂੰ ਤੋਂ ਵੱਧ ਤੋਂ ਵੱਧ ਪਤਾ ਹੁੰਦਾ ਕਿ ਕੀ ਚੀਜ਼ ਕਿਸ ਵਾਸਤੇ ਐ।
ਹੂੰ ਅੱਜ-ਕੱਲ੍ਹ ਜੀ ਸਾਰੇ ਬੱਚਿਆਂ ਦਾ ਐਹੀ ਹਾਲ ਐ।
ਤੇ ਉਨ੍ਹਾਂ ਨੂੰ ਛੁਪਾਓ ਕਿ ਏ ਨੀ ਹੁੰਦਾ ਬੇਟਾ ਐ ਤੁਆਡੇ ਵਾਸੇ ਨੀ ਐ ਬੋਲੋ ਮੰਮਾ ਐ ਤੇ ਟੀ ਵੀ ਦੇ ਐਡ ਵਿਚ ਅਸੀ ਦੇਖ ਖਿਆ ਸੀ ਏ ਤੇ ਏਸ ਵਸਤੇ ਹੁੰਦਾ ਤੇ ਸਾਨੂੰ ਸ਼ਰਮ ਆ ਜਾਂਦੀ ਏ। ਏਸ ਕਰਕੇ ਨਾ ਫੇਰ ਮੈਨੂੰ ਲਗਦਾ ਕਿ ਏਨਾ ਨੂੰ ਥੋੜੀ ਦੇਰ ਥੋੜੀ ਦੇਰ ਵਾਸਤੇ ਨਾ ਪੜ੍ਹਾਣ ਵਸਤੇ ਨ ਮਤਲਬ ਏਕ ਦੋ ਘੰਟਾ ਵੱਖਰਾ ਕਈ ਬਠਾਣਾ ਚਈਦਾ।
ਤੇ ਸਕੂਲੋਂ ਕਿੰਨੇ ਵਜੇ ਆਉਂਦੇ ਏ?
ਹਾਂਜੀ।
ਸਕੂਲੋਂ ਕਿੰਨੇ ਵੱਜੇ ਆਂਦੇ ਏ?
ਸਕੂਲੋ ਵੋਯੀ ਆ ਜਾਂਦੇ ਦੋ ਵੱਜੇ ਬਟ ਰੋਟੀ ਦਾ ਟਾਈਮ ਹੁੰਦਾ ਅ ਫੇਰ ਰੋਟੀ ਦੇਣੀ ਆ ਫਰੈਸ਼-ਫਰੁਸ਼ ਹੁੰਦੇ ਨੇ ਯੂਨੀਫੋਮ ਚੇਂਜ
ਤੇ ਸੋਂਦੇ ਨੇ ਐ।
ਤੇ ਸੌ ਤੋ ਉਨ੍ਹਾਂ ਨੂੰ ਪੰਜ ਛੇ ਵੱਜੇ ਨੀਂਦ ਆਏਗੀ ਤੇ ਫੇਰ ਏਕ ਦੋ ਘੰਟੇ ਬਾਦ ਉਠ ਦਿਆਂ ਅੱਠ ਵਜੇ ਫੇਰ ਮੇਰੀ ਰਸੋਈ ਦਾ ਟਾਈਮ ਹੋ ਜਾਂਦਾ ਫੇਰ ਉਸ ਟਾਈਮ ਤੇ ਸਭ ਨੂੰ ਰੋਟੀ ਦੇਣੀ ਆ ਰਸੋਈ ਤੋ ਐਂਡਅਪ ਹੁੰਦਿਆਂ ਦਸ ਵੱਜ ਜਾਂਦੇ ਨੇ। ਤੇ ਫੇਰ ਉਸ ਤੋ ਬਾਅਦ ਬ ਪੜ੍ਹਾਣ ਦੀ ਹਿੰਮਤ ਨੀ ਹੁੰਦੀ ਮੇਰੀ ਕਿ ਬਈ ਮੈਂ ਪੜ੍ਹਾਵਾਂ।
ਨਈ-ਨਈ ਬਿਲਕੁਲ ਹਾਂਜੀ।
ਹੂੰ ਤੇ ਫਿਰ ਇਸ ਬੱਚਿਆਂ ਦੇ ਵੀ ਪਾਪਾ ਆ ਜਾਂਦੇ ਹਨ ਤੇ ਫੇਰ ਉਹ ਪੁੱਛਦੇ ਕੀ ਪੜ੍ਹਾਇਆ ਫੇਰ ਮੇਰੇ ਕੋਲ ਜਵਾਬ ਬੀ ਨੀ ਹੁੰਦਾ। ਤੇ ਇਸ ਕਰਕੇ ਨਾ ਮੈਂ ਸੋਚ ਰਈ ਸੀ ਕਿ ਇਨ੍ਹਾਂ ਦੀ ਟਿਊਸ਼ਨ ਲਗਾਦਾ।
ਨਈ ਸਈ ਐ ਟਿਊਸ਼ਨ ਲਾਣੀ ਵੀ ਚਾਈਦੀ ਐ, ਫੇਰ ਜਦ ਬੱਚਾ ਘਰ ਪੜ੍ਹ ਈ ਨੀ ਪਾ ਰਿਆ, ਉਨਾ ਨੂੰ ਟਾਈਮ ਨੀ ਨਾ ਮਿਲ ਰਿਆ ਤੇ ਫੇਰ ਟਿਊਸ਼ਨ ਈ ਸਈ ਐ ਟਿਊਸ਼ਨ
ਫੇਰ ਇਗਜ਼ਾਮ ਟਾਈਮ ਤੇ ਨਾ ਫੇਰ ਬ ਬੜਾ ਈ ਬਡਨ ਹੋ ਜਾਂਦਾ ਨਾ ਮੈਂ ਪੜ੍ਹਾ ਪਾਨੀ ਆ ਏਨਾ। ਕੁਛ ਹੁੰਦਾ ਕਿ ਰਾਤ-ਰਾਤ ਜਾਗ ਕੇ ਵੀ ਬੱਚਾ ਨਾ ਕੋ ਕੋਰਸ ਕੰਪਲੀਟ ਨੀ ਕਰਦਾ।
ਨਈ ਹੁੰਦਾ ਹਾਂਜੀ ਬਿਲਕੁਲ।
ਫਿਰ ਘਰ ਮੈਂ ਅਗਰ ਕੋਈ ਫੰਕਸ਼ਨ ਆ ਜਾਏ ਤੋ ਫੇਰ ਹੁੰਦਾ ਏ ਮੇਨੇ ਕੁਛ ਪੜਾ ਹੈ ਨੀ ਤੇ ਛੁੱਟੀਆਂ ਵੀ ਹੋ ਜਾਂਦੀ ਏ।
ਟਿਊਸ਼ਨ ਤੇ ਏਦਾਂ ਰਹਿੰਦਾ ਨਾ ਕਿ ਨਾਲ-ਨਾਲ ਬੱਚੇ ਦਾ ਸ ਸਲੇਬਸ ਕਵਰ ਹੁੰਦਾ ਰਹਿੰਦਾ।
ਸਈ ਗੱਲ ਐ, ਫਿਰ ਉਸ ਉਸ ਨਾਲ ਸਾਨੂੰ ਵੀ ਹਿੰਮਤ ਆ ਯੰਦੀ ਕਿ ਚਲੋ ਅਸੀ ਅਗਰ ਨਈ ਪੜ੍ਹਾ ਪਾ ਰੇ ਤੇ ਅਸੀ ਸਾਨੇ ਬੱਚਿਆਂ ਨੂੰ ਲਈ ਟਿਊਸ਼ਨ ਹੈਗਾ।
ਹਾਂਜੀ-ਹਾਂਜੀ ਬਿਲਕੁਲ।
ਹੋਰ ਤੁਸੀ ਸਣਾਓ? ਤੁਆਡੇ ਬੱਚੇ ਕਿੱਥੇ ਟਿਊਸ਼ਨ ਜਾਂਦੇ ਨ?
ਤਾ ਨਈ ਹਲੇ ਛੋਟਾ ਓ ਜੀ ਬੋਤ ਹਲੇ ਅਗਲੇ ਸਾਲ ਪਲੇਵੇ ਚ ਜਾਏਗਾ। ਹਾਂਜੀ, ਫੇਰ ਓ ਤੋ ਬਾਦ ਮੇਰਾ ਵੀ ਸ਼ੁਰੂ ਹੋਊਗਾ ਕੰਮ। ਹ ਕਿ ਮ
ਤੁਸੀਂ ਕੀ ਕੰਮ ਕਰਦੇ ਓ? ਹੈਲੋ।
ਹੈਲੋ ਹਾਂਜੀ-ਹਾਂਜੀ ਮੈਂ ਕਿਆ ਟੈਨਸ਼ਨਾਂ ਸ਼ੁਰੂ ਹੋ ਜਾਦਿਆ ਬੱਚੇ ਜਦੋਂ ਸਕੂਲ ਜਾਣ ਲੱਗ ਜਾਣ।
ਸਈ ਗੱਲ ਐ। ਮਾਂਵਾਂ ਤਦ ਈ ਵੇਲੀ ਹੋ ਸਕਦੀ ਜਦ ਸਕੂਲ ਜਾਈਏ ਔਰ ਬੱਚ ਚਲੋ ਸਕੂਲ ਜਾਏ ਤਾਂ ਈ ਮਾਵਾਂ ਨੂੰ ਥੋੜਾ ਖੁਦ ਵਾਸੇ ਟਾਈਮ ਨਿਕਲਦੈ।
ਹੋਰ ਸ ਸਈ ਗੱਲ ਐ। ਫੇਰ ਓ ਤੁਸੀਂ ਤੋਂ ਬਾਦ ਬੱਚਿਆਂ ਨੂੰ ਵੀ ਦੇਖਣਾ ਜੀ ਘਰ ਆਂਦੇ ਫੇਰ ਹੋਰ ਟੈਨਸ਼ਨਾਂ ਵੱਧ ਜਾਣੀਐ।
ਫੇਰ ਏਕ ਮੇਨਯੂ ਨੀ ਹੁੰਦਾ ਨਾ ਦੋ ਮੇਨਯੂ ਹੁੰਦੇ ਵੱਖਰੇ-ਵੱਖਰੇ ਮੇਨਯੂ ਹੁੰਦੇ। ਫਿਰ ਤਿਆਰੀ ਡਬਲ ਕਰਨੀ ਪੈਂਦੀ ਏ ਕਮ ਟਾਈਮ ਵਿੱਚ। ਕਿਸੇ ਵੀ ਨਮਕ ਜਿਆਦਾ ਤੇਲ ਘੱਟ ਹੋ ਜਾਂਦਾ ਐ।
ਹਾਂ-ਹਾਂ ਸਹੀ ਗੱਲ ਐ।
ਸਰ ਤੁਸੀਂ ਮੈਨੂੰ ਦੱਸਣਾ ਨੰਬਰ ਟਿਊਸ਼ਨ ਵਾਲੇ ਟੀਚਰਾਂ ਦਾ। ਹਾਂ ਮੈਂ ਕੀ ਕਹਿ ਰਹੀ ਸੀ ਕਿ ਐ ਨਾ ਮੇਰੇ ਬੱਚੇ ਕਹਿ ਰਹੇ ਸੀ ਕਿ ਤੁਹਾਡੇ ਪਾਸ ਵਿੱਚ ਆਂਟੀ ਵੀ ਹੈਗੀ ਸੁਸਾਇਟੀ ਵਿੱਚ ਉਹ ਵੀ ਟਿਊਸ਼ਨ ਪੜ੍ਹਾਂਦੀ ਐ।
ਅੱਛਾ ਜੀ।
ਤੇ ਉਨਾ ਦਾ ਵੀ ਨੰਬਰ ਤੁਸੀਂ ਅਵਲੇਬਲ
ਹਾਂਜੀ-ਹਾਂਜੀ ਮੈਂ ਦਊਂਗੀ ਤੁਹਾਨੂੰ ਜ਼ਰੂਰ ਜੀ ਨੰਬਰ ਟਿਊਸ਼ਨ ਹਾਂਜੀ ਪਤਾ ਕਰ ਲਯੋ ਜਿੱਥੇ ਸਹੀ ਲੱਗੇ ਹਨਾ ਉੱਥੇ ਹੀ ਲਾਣ ਦਾ ਫਾਇਦਾ ਏ ਟਿਊਸ਼ਨ
ਕਿਉਂਕਿ ਇੱਕ ਦੋ ਨੰਬ ਇੱਕ ਦੋ ਬੰਦਿਆਂ ਦਾ ਨੰਬਰ ਪਤਾ ਹੋਣਾ ਤਭੀ ਬੱਚਾ ਅ ਤਾਂ ਅਸੀਂ ਸਹੀ ਜਗ੍ਹਾ ਪੇ ਬੱਚਿਆਂ ਦਾ ਐ ਵੋ ਕਰਾਈਏ ਨਾ ਪਤਾ ਚੱਲੇ ਕਿ ਏ- ਵਧੀਆ ਪੜ੍ਹਾਂਦਾ ਔਰ ਇੱਕ ਕੱਟ ਵਧੀਆ ਪੜ੍ਹਾਂਦਾ ਤੇ ਫੇਰ ਪੈਸੇ ਦੋਨੋ ਜਗੇ ਲਗੇਂਗੇ। ਹਮ ਇਸ ਸੇ ਅਛਾ ਜਿੱਥੇ ਕੋਈ ਵਧੀਆ ਪੜ੍ਹਾਂਦਾ ਉੱਥੇ ਹੀ ਬੰਦਾ
ਉੱਥੇ ਲਾਓ ਜੀ ਹਾਂਜੀ ਇੱਕ ਵਾਰੀ ਦੇਖੋ ਇਕ ਵਾਰ ਲੱਗ ਗਈ ਟਿਊਸ਼ਨ ਤੇ ਮੁੜਕੇ-ਮੁੜਕੇ ਬਾਰ-ਬਾਰ ਥੋੜੀ ਤੁਸੀਂ ਲੱਭਦੇ ਫਿਰੋਗੇ ਹੈਨਾ। ਤਾਓਗੇ ਬੱਚਿਆਂ ਨੂੰ ਹਾਂ ਕੋਰਸ ਵੀ ਹਟਦਾ ਫੇਰ ਟੀਚਰ ਅਪਣੇ ਹਿਸਾਬ ਨਾਲ ਕਰਾਏਗੀ ਦੂਸਰੀ ਟੀਚਰ ਅਪਣੇ ਹਿਸਾਬ ਨਾਲ ਕਰਾਏਗੀ।
ਕੋਈ ਕਹਿੰਦਾ ਨਾ ਏਕ ਪਰਚੀ ਦੂਜੇ ਨੂੰ ਨੀ ਦਿਖਾਣੀ ਚਾਹੀਦੀ, ਦੂਜੀ ਦੀ ਪਰਚੀ ਪਹਿਲੇ ਵਾਲੇ ਨੂੰ ਨੀ ਦਿਖਾਣੀ ਚਾਹੀਦੀ ਓਹੀ।
ਚੰਗੀ ਲੱਭ
ਜੈਸੇ ਇੱਕ ਟੀਚਰ ਪੜ੍ਹਾਵੇ ਦੂਸਰੀ ਟੀਚਰ ਬੱਚੇ ਨੂੰ ਪਸੰਦ ਹੀ ਨੀ ਆਂਦਾ ਫਿਰ ਓ ਆਪਣੇ‌ ਹੀ ਸਾਬ ਨਾਲ ਦੂਜਾ ਚੈਪਟਰ ਚਲਾਂਦਾ। ਤੇ ਬੱਚੇ ਦੋ-ਦੋ ਕਰਕੇ ਡਬਲ ਬਰਡਨ ਹੋ ਜਾਂਦਾ। ਬੋਲਤੇ ਮੰਮੀ ਹਮ ਸਕੂਲ ਕਾ ਕਰੇ ਟਿਊਸ਼ਨ ਕਾ ਕਰੇ, ਹਮ ਕੈਸੇ ਪੜ੍ਹੇ, ਹਮ ਖੁਦ ਕੀ ਸੈਲਫ ਸਟਡੀ ਕਦੋਂ ਕਰੇ
ਹਾਂ-ਹਾਂ-ਹਾਂ ਟਿਊਸ਼ਨ ਵਾਲੀ ਮੈਡਮ ਕੁਛ ਹੋਰ ਕਰਾ ਰੀ ਐ ਹੈਨਾ ਐਹੀ
ਹਮ ਤੁਸੀਂ ਸਹੀ ਕਹਿ ਰਹੇ ਸੀ ਕਿ ਸਕੂਲ ਵਾਲੀ ਟੀਚਰ ਹੀ ਵਧੀਆ ਪੜ੍ਹਾਂਦੀ ਐ। ਔਰ ਉਨਾਂ ਕੋਲ ਈ ਨਾ ਟਿਊਸ਼ਨ ਲਗਾ ਤਾਂਕੀ ਤੁਹਾਨੂੰ ਕੋਈ ਟੈਂਨਸ਼ਨ ਹੀ ਨਾ ਹੋ। ਨਾ ਮਾਰਕਸ ਕਮ ਆਏਂਗੇ ਨਾ ਹੀ ਵੋ
ਸਿਲੇਬਸ ਕਵਰ ਕਰਾ ਦਿੰਦੇ ਆ।
ਨਾ ਹੀ ਉਹ ਮਾਰਕਸ ਕੱਟੇਗੀ ਔਰ ਉਸ ਕੋ ਧਿਆਨ ਵੀ ਰਹੇਗਾ ਕਿ ਮੇਰੇ ਕੋਲ ਆਉਂਦਾ ਪੜ੍ਹਨ ਤੇ ਅੱਛੇ ਮਾਰਕਸ ਵੀ ਦੇਗੀ ਤੇ ਅੱਛੀ ਤਰ੍ਹਾਂ ਕਵਰ ਵੀ ਕਰਾਏਗੀ।
ਵੀ ਹੈ ਹਾਂਜੀ ਉਹਨੂੰ ਚ ਚੰਗੀ ਤਰ੍ਹਾਂ ਨਾਲ ਬਸ ਬਸ ਇਹੀ ਚੀਜ਼ ਹੁੰਦੀ। ਸਕੂਲ ਵਾਲੇ ਮੈਡਮ ਕੋਲ ਲਵਾ ਕੇ ਉਹਨੂੰ ਪਤਾ ਹੁੰਦਾ ਕਿ ਬੱਚੇ ਨੂੰ ਮੈਂ ਪੜ੍ਹਾਉਂਗੀ ਚੰਗੀ ਤਰ੍ਹਾਂ ਤੇ ਸਿਲੇਬਸ ਮੇਰੀ ਕਲਾਸ ਦਾ ਹੀ ਵਧੀਆ ਰਿਜ਼ਲਟ ਆਏਗਾ।
ਸਹੀ ਗੱਲ ਕਹਿ ਰਹੇ ਹੋ ਜੇ ਅਗਰ ਕੋਈ ਰ ਬੱਚ ਆ ਕੇ ਦੂਜੇ ਸਕੂਲਾਂ ਤੋਂ ਧਿਆਨ ਨੀ ਦਿੰਦੀ ਜੇ ਅਗਰ ਓਸੀ ਸਕੂਲ ਦਾ ਹੈ ਅਤੇ ਉਹ ਵੱਧ ਤੋਂ ਵੱਧ ਐਡਵਾਂਸ ਚ ਪੜ੍ਹਾ ਕੇ ਰੱਖਦੀ ਹੈ ਉਹ ਇਹ ਵੀ ਪਤਾ ਰਦੀ ਹੈ ਕਿ ਰੈਫਰੈਂਸ ਬੁੱਕ ਕੌਣਸੀ ਚਾਹੀਦੀ ਹੈ ਕੌਣਸੇ ਪ੍ਰੈਕਟਿਸ ਪੇਪਰ ਚਾਹੀਦੇ ਹਨ ਕੌਣਸੀ ਕਿਤਨੀ ਵਾਰੀ ਘਰ ਪੇ ਹੋਮਵਰਕ ਕਰਕੇ ਲਾਨਾ ਹੈ ਕਦੋਂ ਚੈੱਕ ਕਰਨਾ ਹੈ।
ਹਾਂਜੀ ਹਾਂਜੀ।
ਅੱਛਾ ਜੀ ਤੁਸੀਂ ਵੀ ਕੰਮ ਕਰਲਓ। ਦੀ ਵਾਸਤੇ ਮੈਨੂੰ ਦੱਸਦਾ ਨੰਬਰ ਫਿਰ ਮੈਂ ਵੀ ਕੋਾਲ ਕਰ ਲਾਂਗੀ।
ਠੀਕ ਹੈ ਜੀ ਠੀਕ ਹੈ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ।